ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਕੀ ਹਾਲ ਏ
ਠੀਕ ਹੈਲੋ
ਹੈਲੋ ਆਵਾਜ਼ ਆ ਰਹੀ ਏ ਤੁਹਾਨੂੰ
ਹਾਂਜੀ
ਹਾਂ ਮੈਂ ਕਹਿ ਰਹੀ ਹਾਂ ਕੀ ਹਾਲ ਚਾਲ ਏ ਬੜੇ ਦਿਨ ਹੋ ਗਏ ਏ ਸਾਨੂੰ ਫੋਨ ਹੀ ਕਰ ਲਿਆ ਕਰੋ ਕਦੀ
ਬਸ, ਟਾਈਮ ਹੀ ਨਹੀ ਮਿਲਦਾ
ਅੱਛਾ- ਅੱਛਾ
ਬਸ ਹੁਣ ਜਦੋਂ ਟਾਈਮ ਮਿਲਦਾ ਉਦੋਂ ਯਾਦ ਲੈਂਨ ਆ ਤੇ ਤੁਹਾਡਾ ਆ ਜਾਂਦਾ ਹੈ
ਹਾਂ ਇਹ ਤਾਂ ਹੈ ਹੀ ਅਸੀਂ ਤਾਂ ਫਿਰ ਕਰਨਾ ਹੀ ਹੈ ਨਾ ਤੁਸੀਂ ਨਹੀਂ ਕਰੋਗੇ ਤੇ ਇੱਕ ਨੇ ਤਾਂ ਕਰਨਾ ਈ ਏ ਚਲੋ ਹੋਰ ਕੀ ਬਣਾਇਆ ਅੱਜ
ਅਸੀਂ ਬਸ, ਆਲੂ ਵਾਲੀ ਰੋਟੀ
ਅੱਛਾ- ਅੱਛਾ ਠੀਕ ਏ, ਹੋਰ ਘਰ ਸਭ ਠੀਕ ਹੈ
ਘਰ ਸਭ ਵਧੀਆ ਨੇ, ਸਭ -ਸਭ ਵਧੀਆ ਨੇ ਤੁਸੀਂ ਸੁਣਾਓ
ਬਸ ਵਧੀਆ, ਮੈਂ ਵੀ ਵਧੀਆ, ਸਭ ਵਧੀਆ ਹਾਂ ਬੱਚੇ ਠੀਕ ਹੈ
ਆ ਗਏ ਸਕੂਲ ਤੋਂ
ਹਾਂ, ਛੋਟਾ ਆ ਗਿਆ ਹਜੇ ਵੱਡੇ ਨੇ ਆਨਾ ਵੱਡਾ ਆਏਗਾ ਢਾਈ ਵਜੇ ਤੱਕ ਆਏਗਾ, ਆਉਣ ਵਾਲਾ ਹੀ ਉਵੀ ਅਤੇ, ਹੋਰ- ਹੋਰ ਸੁਣਾਓ ਹਾਂ
ਬਸ ਤੁਸੀਂ ਸੁਣਾਓ
ਬਸ ਕੁਛ ਨਹੀਂ, ਮੈਂ ਤੇ ਆਪਣੇ ਲਈ ਕੀਤਾ ਸੀ ਤੁਹਾਨੂੰ ਫੋਨ ਆ ਮੈਂ ਕਹਿ ਰਹੀ ਸੀ ਮੇਨੇ ਨਾ ਨੇਲ ਐਕਸਟੈਂਸ਼ਨ ਕਰਵਾਏ ਸੀਗੇ ਅਤੇ ਮੇਰੇ ਨੇਲਸ ਖ਼ਰਾਬ ਹੋ ਗਏ ਨੇ ਤੇ ਹਾਂ, ਤੇ ਮੈਨੂੰ ਤੁਸੀਂ ਦੱਸੋ ਕੀ-ਕੀ ਕਰਾਂ ਪਤਾ ਨੇਲਸ ਕਰਵਾਏ ਤੇ ਹੈ ਜਿੱਦਾਂ ਉਤਾਰਨ ਦੇ ਟਾਈਮ ਨਾ ਈਚਿੰਗ ਹੋਣ ਲੱਗ ਗਈ ਸੀਗੀ ਮੇਰੇ ਪੈਲੇ ਹਜੇ ਉਤਰਵਾਏ ਨੀ ਸੀਗੇ। ਤੇ ਜਿੱਦਾਂ ਖ਼ਾਰਿਸ਼ ਹੁੰਦੀ ਐ ਨਾ ਓ ਹੋਣ ਲੱਗ ਗਈ। ਤੇ ਮੈਂ ਕਿਆ ਚਲੋ ਕੋਈ ਗੱਲ ਨੀ ਕੋਈ ਗੱਲ ਨੀ ਕਰਦੇ-ਕਰਦੇ ਤਿੰਨ ਦਿਨ ਮੈਨੇ ਵੈਸੇ ਈ ਕੱਢ ਦਿੱਤੇ। ਤੇ ਉਸ ਤੋਂ ਬਾਦ ਨਾ ਓ ਜਾਦਾ ਹੋਣ ਲੱਗ ਗਈ ਫਿਰ ਮੈਂ ਗਈ ਓਰ ਕੋਲ ਨਿਕਲਵਾਣ ਤੇ ਓ ਨਿਕਲਵਾਏ ਤੇ ਦੇਖਿਆ ਤਾਂ ਸਾਰੇ ਨੇਲਸ ਮੇਰੇ ਜੋ ਰੀਅਲ ਨੇਲਸ ਸੀਗੇ ਨਾ ਓ ਸਾਰੇ ਖ਼ਰਾਬ ਹੋ ਚੁੱਕੇ ਸੀਗੇ ਮਤਲਬ ਏਨੀ ਬੁਰੀ ਹਾਲਤ ਹੋਗੀ ਸੀ ਕੀ ਉਦੇ ਵਿੱਚ ਨਾ ਜਿੱਦਾਂ ਕੈ ਲੋ ਪੱਸ ਵਗੈਰਾ ਭਰ ਗੀ ਯਾਂ ਕੁ ਛ ਵੀ ਅਤੇ ਦਾਣੇ ਹੋ ਗਏ ਛੋਟੇ-ਛੋਟੇ ਫਿਰ ਮੈਨੇ ਡਾਕਟਰ ਨੂੰ ਦਿਖਾਏ ਤੇ ਓ ਚਲੋ ਠੀਕ ਤਾਂ ਹੋ ਗਿਆ ਖਾਰਿਸ਼ ਵਗੈਰਾ ਪਸ ਵਗੈਰਾ ਓ ਠੀਕ ਹੋਗੀ ਲੇਕਿਨ ਜੋ ਨੇਲਸ ਨੇ ਨਾ ਓ ਖ਼ਰਾਬ ਹੋ ਗਏ ਦੇ ਨੇ ਹੁਣ ਮੈਨੂੰ ਸਮਝ ਨੀ ਆਂਦੀ ਪਈ ਹਾਂ ਖੁੁਰਦਰੇ ਗੇ ਨੇ ਥੋੜੇ ਛੋਟੇ-ਛੋਟੇ ਦਾਣੇ ਨਿਕਲਦੇ ਵੇ ਨੇ ਸਾਈਡ ਵਿੱਚ ਜਿੱਦਾਂ ਮੈਨੂੰ ਸਮਝ ਨੀ ਆਰੀ
ਤੁਸੀਂ ਐ ਨੇਲ ਐਕਸ ਟੈਂਸ਼ਨ ਤੁਸੀਂ ਕਾਫੀ ਲੰਬੇ ਟਾਈਮ ਤੱਕ ਲਗਾਏ ਹੁੰਨੇ ਆ ਯਾਂ ਤਾਂ ਫਿਰ ਇਨਾਂ ਦਾ ਕੋਈ ਟਾਈਮ ਵੀ ਤੇ ਹੁੰਦਾ ਨਾ ਮੇਨਟੇਨੈਂਸ ਵੀ ਹੁੰਦੀ ਏਨਾਂ ਦੀ।
ਉਨਾਂ ਨੇ ਨਾ ਮੈਨੂੰ ਟਾਈਮ ਤੇ ਦਿੱਤਾ ਸੀਗਾ ਤੇ ਮੈਂ ਕਿਆ ਚੱਲ ਲੱਗੇ ਹੋਏ ਨੇ ਤੇ ਕੋਈ ਗੱਲ ਨੀ ਤੇ ਸਕੂਲੋਂ ਫੋਨ ਆ ਰਿਆ ਤੇ ਫੇਰ